ਤੋ, ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਹੋ?
ਹਾਂਜੀ ਠੀਕ ਆ। ਤੁਸੀਂ ਦੱਸੋ, ਤੁਸੀਂ ਠੀਕ ਹੋ?
ਹਾਂਜੀ ਵਧੀਆ ਹੋਰ, ਘਰ ਸਭ ਠੀਕ ਨੇ?
ਘਰ ਸਭ ਠੀਕ ਨੇ ਤੁਹਾਡੇ ਘਰ ਸਭ ਠੀਕ ਨੇ ਮੰਮੀ ਡੈਡੀ
ਹਾਂਜੀ ਸਭ ਵਧੀਆ
ਰੋਟੀ ਖਾ ਲੀ
ਹਾਂਜੀ ਬਸ ਖਾਲੀ ਤੁਸੀਂ ਦੱਸੋ?
ਅਸੀਂ ਹਲੇੇ ਨੀਂ ਖਾਈ ਖਾ ਖਾਵਾਂਗੇ
ਅੱਛਾ ਲੇਟ ਨਹੀਂ ਹੋ ਗਏ ਕਾਫੀ
ਹਾਂਜੀ ਸਾਡਾ ਏਦਾਂ ਹੀ ਹੋ ਜਾਂਦਾ ਕਦੀ ਤਾਂ ਮੈਂ ਦਾਂ ਮੈਂ ਇਹ ਕੈ ਰੇਆ ਸੀ ਤੁਹਾਡੇ ਹਿਸਾਬ ਨਾਲ ਸਾਨੂੰ ਫਾਸਟ ਫੂਡ ਖਾਣਾ ਚਾਈਦਾ ਜਾਂ ਘਰ ਦਾ ਹੈਲਦੀ
ਦੇਖੋ ਮੇਰੇ ਅਕੋਰਡਿੰਗ ਤਾਂ ਹੈਲਥੀ ਖਾਣਾ ਚਾਈਦਾ ਵੈਸੇ ਤੇ ਪਰ ਹਾਂ ਕਦੀ - ਕਦਾਰ ਚੱਲਦਾ ਫਾਸਟ ਫੂਡ ਵੀ ਵੀਕ 'ਚ ਇੱਕ ਵਾਰੀ
ਅੱਛਾ ਜੀ
ਜੀ
ਹਾਂਜੀ ਮੈਂ ਤੇ ਦੇਖੋ ਬਿਲਕੁਲ ਹੀ ਨੀ ਖਾਧਾ ਫਾਸਟ ਫੂਡ ਤੇ ਬਿਲਕੁਲ ਕਦੇ ਵੀ ਹਾਂ ਦੇਖੋ ਫਾਸਟ ਫੁਡ ਚ ਦਾ ਕੋਸ਼ ਨਹੀਂ ਰੱਖਿਆ ਮੇਰੇ ਹਿਸਾਬ ਨਾਲ ਘਰ ਦਾ ਹੈਲਦੀ ਖਾਣਾ ਚਾਈਦਾ ਸਾਨੂੰ
ਹਾਂਜੀ ਹਾਂਜੀ ਬਿਲਕੁਲ ਹੈਲਥੀ ਖਾਣਾ ਚਾਈਦਾ
ਹਾਂਜੀ ਦੇਖੋ ਮੇਰੇ ਮੁਤਾਬਿਕ ਨਾ ਦੇਖੋ ਘਰ ਵੀ ਕਾਫ਼ੀ ਚੀਜ਼ਾਂ ਨੇ ਜੋ ਮਤਲਬ ਵਧੀਆ ਵਧੀਆ ਬਣ ਸਕਦੀਆਂ ਨੇ ਕਾਫੀ ਘੱਟ ਟਾਈਮ 'ਚ ਅਗਰ ਤੁਸੀਂ ਘਰ ਹੈਗੇ ਹੋ ਹਨਾ ਇਕੱਲੇ ਉਹ ਜਿੱਦਾਂ ਘਰ ਕੁਛ ਨਹੀਂ ਬਣਿਆਦਾ ਤਾਂ ਵੀ ਤੁਸੀਂ ਕੁਛ ਬਣਾ ਕੇ ਖਾ ਸਕਦੇ ਹੋ ਬਿਨਾਂ ਬਾਰੋਂ ਤੋਂ ਕੁਛ ਲੈ ਕੇ
ਹਾਂਜੀ ਬਟ ਦੇਖੋ ਤਾਨੂੰ ਉਹੀ ਮਤਲਬ ਕੁੱਝ ਨਹੀਂ ਖਾਣਾ ਹੁੰਦਾ ਤੇ ਸਾਨੂੰ ਇੱਕ ਹੀ ਓਪਸ਼ਨ ਦਿਖਦਾ ਮੈਗੀ ਦਾ
ਹਾਂਜੀ ਹਾਂਜੀ ਹਾਂਜੀ ਉਹ ਦੇਖੋ ਮੇਰੇ ਹਿਸਾਬ ਨਾਲ ਦੇਖੋ ਮੈਗੀ ਵਿੱਚ ਵੀ ਕਾਫ਼ੀ ਚੀਜ਼ਾਂ ਹੁੰਦੀਆਂ ਨੇ ਜੋ ਹੈਲਦੀ ਕਰਕੇ ਮੈਗੀ ਬਣ ਜਾਂਦੀ ਹੈ ਵੈਸੇ ਤਾਂ ਮੈਗੀ ਨਾਲ ਮੈਂ ਉਹ ਨਹੀਂ ਕਵਾਂ ਕਿ ਇੰਨਾ ਉਹ ਹੁੰਦੀ ਹੈ ਮੈਦੇ ਟਾਈਪ ਹੁੰਦੀ ਐ ਬਟ ਜ਼ਿਆਦਾ ਵੀ ਨਹੀਂ ਖਾਣੀ ਚਾਈਦੀ ਬਟ ਮੈਗੀ ਇੱਕ ਸਹੀ ਹੈ ਨੋਰਮਲ ਸਪੋਰਟ ਕਰ ਜਾਂਦੀ ਐ।
ਹਾਂਜੀ
ਜਿੱਦਾਂ ਘਰ ਕੁਛ ਨੀ ਬਣਿਆ ਤਾਂ ਕਰਕੇ ਬੰਦੇ ਨੂੰ ਬਣਾ ਸਕਦਾ ਮੈਂਗੀ ਨੌਰਮਲੀ ਮੇਰਾ ਏ ਕੈਣਾ ਹੈ ਕਿ ਦੇਖੋ ਫਾਸਟ ਫੂਡ ਤੇ ਨਾ ਹੀ ਖਾਏ ਬੰਦਾ ਕਿਉਂਕਿ ਨਾ ਜੋ ਬਾਰ ਹੁੰਦੇ ਨੇ ਨਾ ਉਹਨਾਂ ਨੂੰ ਨੋਰਮਲ ਕੈਚਪ ਵਗੈਰਾ ਜੋ ਹੁੰਦੇ ਨੇ ਸੌਂਸ ਵਗੈਰਾ ਜੋ ਹੁੰਦੀ ਏ ਓਰ ਮਿਓਨੀਜ ਵਗੈਰਾ ਇਹ ਚੀਜ਼ਾਂ ਨਾ ਉਹਨਾਂ ਨੂੰ, ਮਤਲਬ ਵੈਧਾ ਮਿਲ ਜਾਂਦਾ ਏ, ਬਹੁਤ ਸਸਤੇ ਰੇਟਾਂ ਚ ਕਿਉਂ, ਐ ਉਹ ਹੁੰਦੀ ਨਾ, ਐਕਸਪਾਇਰ ਚ ਹੋ ਜਾਂਦੀ, ਹੈ ਨਾ ਕਦੀ ਤਾਂ
ਅੱਛਾ।
ਨੋਰਮਲ ਤੇ, ਉਹਨਾਂ ਨੂੰ ਬਹੁਤ ਘੱਟ ਚ ਮਿਲ ਜਾਂਦੀਆ ਨੇ ਤੋਂ ਉਹ ਇੱਦਾਂ ਦੀ ਚੀਜ਼ਾਂ ਲਿਆ ਆਦੇ ਨੇ ਜਿੱਦਾਂ ਕਿ, ਅਸੀਂ ਵੇਖਦੇ ਹ ਨਾ ਕਿ ਨੋਰਮਲ ਕਿਸੇ ਵੀ ਮੋਂਡਲ ਚ ਨਾਨੀ ਉਹਨਾਂ ਨੇ ਸਟੋਰ ਕਰ ਰੱਖੀ ਹੈ ਮਿਊਨੀਜ਼ ਵਗੈਰਾ, ਕੈਚਅਪ ਵਗੈਰਾ, ਉਹਨਾਂ ਵੀ ਰੇਅਰ ਮਤਲਬ, ਰੇਅਰ -ਰੇਅਰ ਉਹ ਜੋ ਹੁੰਦੀ ਹੈ ਨਾ ਕੈਚਅਪ ਬੋਟਲ ਹੁੰਦੀ ਏ, ਤੇ ਉਹ ਨਹੀਂ ਹੁੰਦੀ ਉਹਨਾਂ ਕੋਲ ਉਹ, ਕਿਸੇ ਵੀ ਬੋਟਲ ਚ ਉਹ ਕਰ ਲੈਂਦੇ ਨੇ ਸਟੋਰ, ਤੇ ਉੱਥੋ ਦੀ ਪਤਾ ਲੱਗ ਜਾਂਦਾ ਉਹਨਾਂ ਨੂੰ ਵੱਡੀ ਜਿਹੀ ਕੋਈ ਮਤਲਬ, ਨੋਰਮਲੀ ਆਂਦੀ ਹੈ ਤਿੰਨ ਲੀਟਰ ਟਾਇਪ ਦੀ, ਉਧਰ ਕੈਨ ਟਾਇਪ ਉਹਨਾਂ ਨੂੰ, ਉਹ ਮਿਲ ਗਈ ਐਸਪਾਇਰ, ਉਹਦੀ ਤਾਂ ਇੱ ਇੱਥੇ ਵੀ, ਸਾਨੂੰ ਉਹ ਮਿਲਦਾ ਨਾਲੇ ਨਾ ਕਈ ਚੀਜ਼ਾਂ, ਉਹ ਐਕਸਪਾਇਰ ਯੂਜ ਕਰ ਲੈਂਦੇ ਆ, ਜੋ ਉਹਨਾਂ ਨੂੰ ਸਸਤੀ ਮਿਲ ਜਾਂਦੀਆਂ ਨੇ ਤੇ ਇਸ ਕਰਕੇ, ਮੇਰਾ ਕਹਿਣਾ ਕਿ ਬਾਹਰੋਂ ਤੇ ਬੰਦਾ ਨਾ ਖਾਏ, ਘਰੇ ਬਣਾ ਕੇ ਖਾ ਲਏ ਕਦੀ- ਕਦਾ ਉਹ ਵੀ, ਵੀਕ 'ਚ ਇੱਕ ਵਾਰ, ਬਾਹਰੋਂ ਬਿਲਕੁਲ ਕੁਛ ਨਾ ਖਾਏ
ਜੀ, ਹਾਂਜੀ ਦੇਖੋ ਸਾਨੂੰ, ਕਰਨਾ ਇਹ ਚਾਹੀਦਾ ਕਿ, ਮਤਲਬ ਜਿਵੇਂ ਅਸੀਂ ਵੀਕ 'ਚੱਲੋ ਆਪਣਾ ਇੱਕ ਦਿਨ ਬਣਾ ਲਓ, ਜਿੱਦਾਂ ਕਿ ਤੁਸੀਂ ਟਿਊਜ਼ਡੇ ਨੂੰ ਖਾਂਦੇ ਹੋ, ਮਤਲਬ ਫਸ ਤੁਸੀਂ ਫੂਡ ਲਗਾ ਲੋ, ਤੁਸੀ ਹਾਂਜੀ ਤੇ ਫਿਰ ਤੁਹਾਨੂੰ ਤੁਸੀਂ ਪੂਰਾ ਵੀਕ, ਫਿਰ ਹੈਲਥੀ ਖਾਓ ਨਾ ਆਪਣਾ ਘਰ ਦਾ, ਬੰਨਿਆ ਹੋਇਆ ਬਸ ਤੁਸੀਂ, ਜੀ ਟਿਊਸਡੇ- ਟਿਊਜ਼ਡੇ ਖਾਓ,, ਫਿਰ ਬਾਹਰ ਦਾ ਏਦਾਂ ਫੇਿਰ ਕੋਈ ਨਾ, ਜ਼ਿਆਦਾ ਨੁਕਸਾਨ ਵੀ ਨੀ ਕਰਦਾ
ਹਮ, ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਹਮ ਮੇਰੇ ਮੁਤਾਬਿਕ ਤਾਂ ਕੀ ਕਹਿੰਦੇ ਨੇ, ਬੰਦੇ ਨੂੰ ਘਰ ਦਾ ਨਾ ਖਾਣਾ ਚਾਹੀਦਾ, ਜ਼ਿਆਦਾ ਵੈਸੇ ਟਿਊਜ਼ਡੇ ਟਾਈਪ ਵੀ, ਅਗਰ ਟਿਊਜ਼ਡੇ ਕਿਸੇ ਬੰਦੇ ਦਾ ਔਫ ਵਗੈਰਾ ਹੋਏ, ਤੇ ਮੇਰੇ ਮੁਤਾਬਿਕ ਟਿਉਜਡੇ ਵੀ, ਘੱਟ ਹੀ ਖਾਏ ਬੰਦਾ ਜ਼ਿਆਦਾ ਨਾ, ਖਾਏ ਜ਼ਿਆਦਾ ਵੀ ਸਪੋਰਟ ਨਹੀਂ ਕਰਦਾ, ਹੈ ਨਾ ਕਈ ਵਾਰ ਇੱਕ ਹੁੰਦਾ, ਮਤਲਬ ਬੰਦਾ ਹੋਸ- ਹੋਸ ਚ ਆਡਰ ਤੇ ਕਰ ਦਿਦਾਂ ਚੀਜ਼ਾਂ ਤੇ ਨਾਲ ਢਿੱਡ ਪੀੜ ਹੁੰਦਾ, ਬਹੁਤ ਜ਼ਿਆਦਾ
ਜੀ, ਬਟ ਦੇਖੋ, ਹਾਂਜੀ ਬੋਲੋ
ਜਿੱਦਾਂ ਕਿ ਨਾ, ਮੇਰਾ ਇੱਕ ਫਰੈਂਡ ਸੀਗਾ ਉਹਨੇ, ਕਾਫੀ ਟਾਈਮ ਪਹਿਲੇ ਕੁਛ, ਔਡਰ ਕੀਤਾ ਸੀਗਾ
ਅੱਛਾ।
ਹਾਂ ਤੇ, ਘਰੇ ਉਹਨੇ ਬਹੁਤ ਸਾਰਾ ਮੰਗਵਾ ਲਿਆ ਸੀਗਾ, ਤੇ ਖਾਣ -ਪੀਣ ਤੋਂ ਬਾਅਦ ਉਹਦਾ ਢਿੱਡ, ਬਹੁਤ ਜ਼ਿਆਦਾ ਪੀੜ ਹੋਣ ਲੱਗ ਗਿਆ ਸੀ। ਤਾਂ ਮੈਂ ਇਹ ਕਹਾਂਗਾ ਕਿ, ਫਾਸਟ ਫੂਡ ਨਾ ਹੀ ਖਾਏ
ਅੱਛਾ, ਬਟ ਦੇਖ ਦੇਖੋ ਮੇਰਾ ਕਹਿਣਾ ਐਵੇ, ਦੇਖੋ ਮੈਂ ਖਾਦੀ ਹਾਂ ਫਾਸਟ- ਫੂਡ ਐ ਨੀ ਕਿ, ਬਿਲਕੁਲ ਅਵੋਇਡ ਕਰ ਰੱਖਿਆ ਪਰ ਦੇਖੋ, ਸਾਨੂੰ ਰਾਤੀ ਤਾਂ ਬਿਲਕੁਲ ਨਹੀਂ, ਖਾਣਾ ਚਾਹੀਦਾ
ਉਹ, ਅੱਛਾ ਜੀ।
ਨੌ ਵਜੇ ਬਾਅਦ, ਹਾਂਜੀ ਫਿਰ ਉਹ ਡਾਇਜੈਸਟ ਤੇ ਹੋਏਗਾ ਨਈ, ਫਿਰ ਪ੍ਰੋਬਲਮ ਤੇ ਹੋਏਗੀ ਆਪੇ ਹੀ
ਹਮ, ਇਹ ਵੀ ਗੱਲ ਏ
ਇੱਕ ਪੇਟ ਦਰਦ, ਵੋਮਟਿੰਗ ਵਗੈਰਾ, ਦੀ ਹਾਂਜੀ
ਹਮ- ਹਮ ਹਮ, ਬਾਕੀ ਨਾ ਮੇਰੇ ਮੁਤਾਬਿਕ ਤੇ ਦੇਖੋ ਸਾਨੂੰ, ਘਰ ਹੈਲਦੀ ਕਾ ਕਾਫ਼ੀ, ਚੀਜ਼ਾਂ ਮਿਲ ਜਾਂਦੀਆਂ ਨੇ ਘਰ ਵੀ ਬੰਦਾ ਖਾ, ਸਕਦਾ ਮੇਰੇ ਮੁਤਾਬਿਕ ਦੇਖੋ ਜਰੂਰੀ ਨਹੀਂ ਬਾਹਰ ਦਾ ਹੀ ਔਡਰ ਕਰੇਗਾ ਬੰਦਾ ਕਿਉਂ ਬਾਹਰ ਦਾ ਡਰ ਕਰਨਾ ਬਾਕੀ ਕਿਤੇ ਹਾਰ ਬੰਦੇ ਨੂੰ ਅੱਜ ਕੱਲ੍ਹ ਤੇ ਹਾਰ ਬੰਦੇ ਨੂੰ ਕੁਛ ਨਾ ਕੁਛ ਬਣਾਉਣਾ ਆਉਂਦਾ ਹੀ ਹੈ ਤੇ ਘਰ ਕੁਛ ਬਣਾ ਕੇ ਖਾ ਲਏ। ਕੁਛ ਤੋਂ ਵਧੀਆ ਲਗੇ ਹਨਾ। ਬਟ ਉਹੀ ਹੈ ਨਾ ਕਾਫ਼ੀ ਲੋਕਾਂ ਨੂੰ ਹੁੰਦੀ ਹੈ ਕੁਛ ਨਾ ਕੁਛ ਕਿ ਮਤਲਬ ਘਰ ਨੀ ਖਾਣਾ ਬਾਹਰ ਹੀ ਖਾਣਾ।
ਜੀ ਜੀ ਹੁਣਦੀ ਤੇ ਹੈ ਹੀ ਹੈ। ਉਹਨਾਂ ਬੰਦੇ ਕੀ ਆਲਸ ਕਰ ਜਾਂਦੇ ਹੈ ਕਿ ਬਈ ਸਾਨੂੰ ਬਣਾਉਣਾ। ਹੋਏਗਾ ਐਸਾ ਕੁਛ ਹੈ ਨਾ।
ਹਾਂ ਉਈ ਉ ਤੇ ਹਮ। ਬਾਕੀ ਮੇਰਾ ਖਹਿਲਾ ਤਾਂ ਹੈ ਹੀ ਹੈ ਦੇਖੋ ਜਿਦੋਂ ਮੇਰੇ ਹਿਸਾਬ ਨਾਲ ਤੇ ਘਰ ਦਾ ਹੈਲਦੀ ਖਾਸਤ ਦਾ ਬੰਦਾ। ਘਰੇ ਮੰਮੀ ਕੋਲੋਂ ਕੁਛ ਨਾ ਕੁਛ ਵਧੀਆ ਚੀਜ਼ ਬਣਾ ਸਕਦੇ ਹੋ ਘਰ ਵੀ ਹੈਲਦੀ ਚੀਜ਼ ਬਹੁਤ ਵਧੀਆ ਵਧੀਆ ਟੇਸਟ ਚੀਜ਼ਾਂ ਮਿਲ ਜਾਂਦੀਆਂ ਨੇ। ਜਿੱਦਾਂ ਕਿ ਕਾਫ਼ੀ ਲੋਕੀ ਮਤਲਬ ਪਿਆਜ ਵਾਲੇ ਪਰੌਂਠੇ ਮਨ ਲ ਲੋ ਇੱਧਾਂ ਦੀ ਚੀਜ਼ਾਂ ਕਾਫੀ ਲੋਕੀ ਥੋੜੇ ਕ ਖਾਂਦੇ ਆ ਬਾਕੀ ਮੇਰੇ ਮੁਤਾਬਿਕ ਨਾ ਇੱਕ ਗੱਲ ਹੈ ਵੀ ਇਹ ਦੇਖੋ ਘਰ ਦੀ ਚੀਜ਼ ਹੈਲਦੀ ਚੀਜ਼ ਹੁੰਦੀ ਹੈ ਨਾ ਉਹ ਬੰਦੇ ਨੂੰ ਖਾਣੀ ਚਾਹੀਦੀ ਚੱਜ ਨਾਲ ਫ ਕਈ ਬੰਦਾ ਹਾਂ ਫਿਰ ਕੇ ਬੰਦੇ ਨਾ ਵੱਧਦੇ ਨੀ। ਹੈ ਨਾ। ਨਿੱਕੇ ਜ ਪਿਆਰੇ ਚ ਰਹਿ ਜਾਂਦੇ ਆ ਤਾਂ ਮੇਰਾ ਕਹਿਣਾ ਉੱਥੇ ਵੀ ਆਈ ਕਿ ਦੇਖੋ ਬੰਦਿਆਂ ਨੂੰ ਨਾ ਨੋਰਮਲ ਹੀ ਗੱਲ ਏ। ਕੀ ਕੁਛ ਖਾਣਾ ਚਾਹੀਦਾ ਹੈ ਠੀਕ ਹੈ ਨਾ ਹਾਂ। ਘੱਟ ਤੋਂ ਘੱਟ ਘਰੇ ਤਿੰਨ ਤੋਂ ਚਾਰ ਰੋਟੀ ਤੇ ਖਾਈ ਲੈ ਬੰਦਾ ਹਨਾ।
ਜੀ ਤਿੰਨ ਤੋਂ ਚਾਰ ਹਨਜੀ ਜੀ ਜੀ।
ਦੇਖੋ ਇੰਨੀ ਤੇ ਖਾਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਨੋਰਮਲੀ। ਹੁੰ ਬਾਕੀ ਘਰ ਤੇ ਬਿਲਕੁਲ ਇੰਨਾ ਹੈਲਦੀ ਬੰਦਾ ਤਾਂ ਵੀ ਬੰਦਾ ਨਹੀਂ ਖਾਂਦਾ। ਬਾਹਾਰੇ ਕੁਛ ਮਿਲ ਜੇ ਬਾਹਰ ਤੇ ਇੰਨਾ ਕੁਛ ਖਾ ਲੈਂਦਾ ਬੰਦਾ।
ਹਾਂਜੀ ਬਟ ਮੋਸਟਲੀ ਕੀ ਹੁੰਦਾ ਜੋ ਚੀਜ਼ ਸਾਡੇ ਘਰੇ ਬੰਦੀ ਏ ਸਾਨੂੰ ਉਹ ਨੀ ਪਸੰਦ ਆਂਦੀ ਉਹੀ ਅਸੀਂ ਫਿਰ ਬਾਹਰੋਂ ਦੀ ਲੈ ਕੇ ਖਾਂਦੇ। ਸਾਨੂੰ ਉਹ ਟੇਸਟੀ ਲੱਗਦੀ ਏ।
ਹਾਂ ਬਰ ਬਾਰੋ ਦੀ ਫਾਇਦਾ ਨੀ ਹੈ ਨਾ, ਬਾਰੋ ਤੇ ਕਈ ਵਾਰ ਦਾਂ ਹੁੰਦਾ ਦੇਖੋ ਜਿੱਦਾਂ ਕੀ ਮੈਂ ਨੋਰਮਲੀ ਗੱਲ ਦੱਸਨਾ ਵਾ ਤੁਹਾਨੂੰ ਸਹੀ ਤਰੀਕੇ ਐਕਸਪਲੇਨ ਕਰਾਂਗਾ। ਜਿੱਦਾਂ ਕਿ ਮੇਰੀ ਸ਼ੋਪ ਹੈਗੀ ਕੋਈ ਹਨਾ ਬਾਰੇ ਮੰਨ ਲਓ ਢਾਬਾ ਹੈਗਾ ਮੰਨ ਲਓ। ਫਾਸਟ ਫੂਡ ਮਨ ਲੋ ਢਾਬਾ ਮਨ ਲੋੋ ਇੱਕ ਹੀ ਚੀਜ਼ ਮੰਨ ਲੋ ਕੋਈ ਦਿੱਕਤ ਨਹੀਂ ਹਨਾ ਅਗਰ ਮੇਰੀ ਕੋਈ ਚੀਜ਼ ਉਹ ਵਿੱਚ ਮ ਵਿਕੇੇਗੀ ਨਹੀਂ ਹੈਨਾ।
ਹੁੰ।
ਤੇ ਜਿੱਦਾਂ ਕਿ ਮੇਰੇ ਉੱਤੇ ਦੇ ਮਤਲਬ ਪੈਹੇ ਵਗੈਰਾ ਲੱਗੇ ਦੇ ਆ ਤੇ ਮੈਂ ਉਹਨੂੰ ਸਟੋਰ ਕਰ ਕੱਲ ਵੇਖਦਾ ਹਾਂ ਕੋਈ ਦਿੱਕਤ ਨਹੀਂ ਏ।
ਜੀ।
ਬੰਦੇ ਨੂੰ ਇਹੀ ਹੁੰਦਾ ਨੋਰਮਲੀ ਜੋ ਚੱਜ ਦਾ ਬੰਦਾ ਹੋਏਗਾ ਉਹਨੂੰ ਕਿਸੇ ਹੋਰ ਨੂੰ ਦੇ ਨੋਰਮਲੀ ਗੱਲ ਬੈਦਾ ਅਗਲੇ ਦਿਨ ਨਿਊ ਬਣਾ ਲੇਗਾ। ਬਟ ਕਾਫੀ ਲੋਕ ਹੁੰਦੇ ਨੇ ਸਟੋਰ ਕਰ ਲੈਂਦੇ ਨੇ ਤਾਂ ਇੱਥੇ ਮੇਰੇ ਹਿਸਾਬ ਨਾਲ ਬਾਹਰ ਦਾ ਸਨੂੰ ਨੀ ਖਾਣਾ ਚਾਹੀਦਾ ਇੰਨਾ ਬਿਲਕੁਲ ਚੈੱਕ ਕਰਕੇ ਫਰੈਸ਼ ਹੀ ਲੈਣੀ ਚਾਹੀਦੀ ਚੀਜ਼। ਹਨਾ ਬਾਕੀ ਘਰੇ ਬਹੁਤ ਕੁਛ ਹੈਲਦੀ ਮਿਲਦਾ ਬਾਹਰ ਨਾ ਕਾਫੀ ਇਹ ਚੀਜ਼ ਤਾਂ ਹੁੰਦੇ ਜ਼ਿਆਦਾਤਰ ਲੋਕੀ ਨਾ ਮੇਰੇ ਸਾਬ ਨਾਲ ਜ਼ਿਆਦਾਤਰ ਲੋਕੀ ਪੀਜ਼ਾ ਵਗੈਰਾ ਓਡਰ ਕਰਦੇ ਆ ਹਨਾ ਕਾਫੀ ਲੋਕਾਂ ਨੂੰ ਪਸੰਦ ਨੀ ਹੁੰਦਾ। ਟੇਸਟ ਦਾ ਅਲੱਗ ਅਲੱਗ ਹੁੰਦਾ ਕਾਫ਼ੀ ਲੋਕਾਂ ਨੂੰ ਪਸੰਦ ਨੀ ਹੁੰਦਾ ਕਾਫੀ ਲੋਕਾਂ ਨੂੰ ਹੁੰਦਾ ਵੀ ਏ। ਹਨਾ ਇੱਥੇ ਥੋੜਾ ਫਰਕ ਆਂਦਾ ਨਾਲੇ ਹੈ ਰਾਤੀ ਕਾਫ਼ੀ ਲੋਕ ਔਡਰ ਕਰ ਲੈਂਦੇ ਨਾ ਇਹ ਚੀਜ਼ਾਂ।
ਹਾਂਜੀ।
ਉਹਦਾ ਕੋਈ ਫਾਇਦਾ ਨੀ ਰੈਂਦਾ।
ਹੁੰ ਹੁੰ
ਹੂੰ, ਜ਼ਿਆਦਾਤਰ ਐਪਲੀਕੇਸ਼ਨ ਕਾਫੀ ਫਾਇਦਾ ਉਠਾ ਲੈਂਦੀ ਹੈ ਇਸ ਚੀਜ਼ ਦਾ
ਜੀ।
ਹੁੰ ਬਾਕੀ ਮੇਰੇ ਮੁਤਾਬਿਕ ਦੇਖੋ ਘਰ ਦਾ ਖਾਓ ਘਰ ਦਾ ਹੈਲਦੀ ਹੁੰਦਾ ਏ। ਬਾਹਰੋਂ ਤੇ ਮੈਂ ਵੀ ਅੱਜ ਤੱਕ ਬਹੁਤ ਘੱਟ ਹੀ ਖਾਂਦਾ ਵਾਂ। ਘੱਟ ਤੋਂ ਘੱਟ ਮੈਨੂੰ ਨਾ ਹਾਲੇ ਵੀ ਖਾਦੇ ਹੋਏ ਬਹੁਤ ਟਾਈਮ ਹੋ ਗਿਆ ਹੈਗਾ।
ਅੱਛਾ।
ਹੁੰ। ਖ਼ੈਰ ਅਰਾਉਂਡ ਛੇ ਮਹੀਨੇ ਇੱਕ ਸਾਲ ਤੇ ਹੋਈ ਗਿਆ ਹੋਏਗਾ ਮੈਂ ਬਾਹਰ ਤਾਂ ਬਿਲਕੁਲ ਨਹੀਂ ਖਾਂਦਾ। ਕਿ ਘਰ ਦਾ ਹੈਲਦੀ ਬੰਦਾ ਯਾਰ ਘਰੇ ਹੈਲਦੀ ਹੁੰਦਾ ਤੇ ਘਰੇ ਖਾ ਸਕਦਾ ਬੰਦਾ ਮੇਰੇ ਮੁਤਾਬਿਕ
ਅੱਛਾ।
ਹੁੰ। ਬਾਕੀ ਤੁਹਾਡੇ ਹਿਸਾਬ ਨਾਲ ਕੀ ਰਾਏ ਹੈ ਕਿ ਮਲਬ ਸਾਨੂੰ ਘਰ ਦਾ ਖਾਣਾ ਚਾਹੀਦਾ ਬਾਹਰ ਦਾ?
ਹਾਂਜੀ ਉਹੀ ਤੁਸੀਂ ਦੱਸਿਆ ਹੁਣੇ ਘਰ ਦਾ ਹੈਲਥੀ ਹੁੰਦਾ ਉਹੀ ਖਾਣਾ ਚਾਹੀਦੈ।
ਹੁੰ ਹਾਂ ਇਹ ਵੀ ਗੱਲ ਏ, ਦੇਖੋ ਬਾਹਰ ਦਾ ਨਾ ਬਾਹਰ ਦਾ ਬੰਦੇ ਨੂੰ ਖਾਣਾ ਚਾਹੀਦਾ ਇਹ ਵੀ ਨਈ ਆ, ਬਾਹਰ ਦਾ ਬਹੁਤ ਘੱਟ ਘਰ ਦੇਣਾ ਚਾਹੀਦਾ, ਬਹੁਤ ਜ਼ਿਆਦਾ ਘੱਟ
ਜੀ ਜੀ ਜੀ ਹੁੰ ਹੁੰ
ਟਵੈਂਟੀ ਯਾ ਟੈਨ ਪਰਸੈਂਟ ਖਾ ਲੇ ਕੋਈ ਦਿੱਕਤ ਨਈ ਆ ਨੋਮਲੀ ਟੇਸਟ ਲਈ ਖਾਓ ਨਾ। ਟੇਸਟ ਲਈ ਖਾਓ ਬੰਦਾ, ਨੋਰਮਲੀ ਗੱਲ ਏ। ਟੇਸਟਲੀ ਇੱਕ ਦੋ ਖਾ ਲਓ। ਕਾਫੀ ਬੰਦੇ ਹੁੰਦੇ ਆ ਬਾਹਰ ਖਾਈ ਜਾਂਦੇ ਆ, ਖਾਈ ਜਾਂਦੇ ਆ। ਅਗਰ ਤੁਹਾਨੂੰ ਜਿੱਦਾਂ ਕਿ, ਹਾਂ ਜਿੱਦਾਂ ਕਿ ਤੁਸੀਂ ਕਿਹਾ ਨਾ ਟਿਊਜ਼ਡੇ ਵਾਲੀ ਗੱਲ ਕੀਤੀ ਕਾਫੀ ਬੰਦਿਆਂ ਨੂੰ ਟਿਊਜ਼ਡੇ ਦਾ ਮੌਕਾ ਹੀ ਮਿਲ ਜਾਂਦਾ ਨਾ ਤਾਂ ਵੀ ਉਹ ਛੱਡਦੇ ਨਈ, ਉਸੇ ਦਿਨ ਬਹੁਤ ਜ਼ਿਆਦਾ ਖਾ ਲੈਂਦੇ ਨੇ ਜੋ ਪੂਰੇ ਮਹੀਨੇ ਜੋ ਮਤਲਬ ਜੋ ਪੂਰੇ ਮਹੀਨੇ ਦਾ ਹੁੰਦਾ ਨਾ ਪੂਰੇ ਹਫ਼ਤੇ ਦਾ ਮੰਨ ਲਓ ਉਹ ਇਕੱਠੇ ਟਿਊਜ਼ਡੇ ਨੂ ਖਾ ਲਿੰਦੇ ਨੇ।
ਹਾਂਜੀ ਉਹੀ ਤੇ ਦੇਖੋ ਫੇਰ ਹੂੰ, ਫੇਰ ਤਬੀਅਤ ਖ਼ਰਾਬ ਤੇ ਆਪੇ ਹੋਣੀ ਹੋਈ ਇੱਕ ਦਿਨ ਚੁਣ ਇਨਾ ਜ਼ਿਆਦਾ ਖਾਣਗੇ ਤੇ ਫਿਰ ਹਨਾ
ਹੂੰ ਉਈਏ ਤੇ ਮੈਂ ਸਹੀ ਕਹਿਣਾ ਕਾਫ਼ੀ ਲੋਕੀ ਪਰ ਧਿਆਨ ਨੀ ਰੱਖਦੇ ਹੂੰ ਕਾਫ਼ੀ ਲੋਕ ਤਬੀਅਤ ਵਗੈਰਾ ਖਰਾਬ ਕਰ ਲੈਂਣਦੇ ਨੇ ਆਪਣੀ, ਦਿਨੇ
ਨੀ ਕਾਫ਼ੀ ਤਾਂ ਸੁਣਦੇ ਹੀ ਨੀ ਮਤਲਬ ਉਹਨਾਂ ਨੂੰ ਮਨਾ ਵੀ ਕਰੋ ਨਾ ਕਿ ਮਤਲਬ ਘੱਟ ਕਰ ਦੋ ਖਾਓ ਨਾ ਉਹਨਾਂ ਨੂੰ ਕੀ ਹੈ ਕਿ ਨਾ ਉਹਨਾਂ ਨੂੰ ਟੇਸਟ ਲੱਗਿਆ ਉਹਦਾ ਬਾਹਰ ਦੇ ਖਾਣ ਦਾ ਫਿਰ ਉਹ ਛੱਡ ਨੀ ਪਾਦੇ, ਜੀ
ਸੀ ਗੱਲ ਐ ਪਰ ਧੀਰੇ ਧੀਰੇ ਹਰ ਬੰਦਾ ਛੱਡ ਲੈਂਦਾ ਅਗਰ ਕੋਈ ਮਤਲਬ ਦਾ ਡਟਣ ਵਾਲਾ ਹੋਵੇ ਨਾ ਸਹੀ ਤਰੀਕੇ ਕਿਨਾਂ, ਕੀ ਮਤਲਬ ਇੱਕ ਹੁੰਦਾ ਮਨਾ ਕਰਨਾ ਕਿ ਨਹੀਂ ਖਾਣਾ ਇੱਕ ਬੰਦਾ ਆਉਂਦਾ ਕਹਿਣਾ ਹੈ ਕਿ ਚਲੋ ਦੇਖ ਲੋ ਦੇਖ ਲੋ ਜੋ ਠੀਕ ਲੱਗੇ। ਤਾਂ ਉਹ ਉੱਥੇ ਥੋੜ੍ਹੀ ਦਿੱਕਤ ਆ ਜਾਂਦੀ ਐ। ਉੱਥੇ ਜੇ ਠੀਕ ਲੱਗੇ ਫਿਰ ਸਾਨੂੰ ਤਾਂ ਠੀਕ ਖਾਣਾ ਹੀ ਲੱਗੇਗਾ ਨਾ। ਏਦਾ ਦੇ ਕਾਫ਼ੀ ਲੋਕ ਹੁੰਦੇ ਆ। ਬਾਕੀ ਮੇਰੇ ਮੁਤਾਬਿਕ ਦੇਖੋ ਹੈ ਹੀ ਹੈ ਕਿ ਤੁਸੀਂ ਨਾ ਬਾਹਰ ਦਾ ਬਾਹਰ ਦਾ ਆਪਣੀ ਜਗ੍ਹਾ ਸਹੀ ਏ, ਘਰ ਦਾ ਆਪਣੀ ਜਗ੍ਹਾ ਸਹੀ ਏ। ਬਟ ਮੇਰੇ ਮਤਾਬ ਜ਼ਿਆਦਾਤਰ ਲੋਕਾਂ ਨੂੰ ਘਰ ਦਾ ਖਾਣਾ ਚਾਹੀਦਾ ਬਾਹਰ ਦਾ ਨ ਮਲਬ ਮਹੀਨੇ ਚ ਜਾਂ ਹਫ਼ਤੇ ਚ ਟੇਸਟਲੀ ਖਾਣਾ ਚਾਹੀਦਾ ਬਸ।
ਜੀ ਜੀ।
ਹੂੰ ਬਾਕੀ ਹਰ ਬੰਦੇ ਦਾ ਅਲੱਗ-ਅਲੱਗ ਟੇਸਟ ਹੁੰਦੈ, ਕਾਫੀ ਲੋਕ ਡੋਸ ਸਾ ਵਗੈਰਾ ਜ਼ਾਦਾ ਖਾਂਦੇ ਨੇ, ਤੇ ਓ ਵੀ ਘਰ ਬਨਾ ਕੇ ਖਾਨਾ ਚਈਦੈ ਮੇਰੇ ਮੁਤਾਬਿਕ ਤੇ।
ਹਾਂਜੀ-ਹਾਂਜੀ।
ਹੂੰ, ਵੈਦਾਂ ਮੈਂ ਕੈ ਰਿਆ ਸੀ। ਸਬ ਈ ਚੀਜ਼ਾਂ ਠੀਕ ਹੁੰਦੀਆਂ ਨੇ ਆਪਨੀ ਜਗ੍ਹਾ ਚਲੋ ਠੀਕ ਐ ਆਪਾਂ ਕਰਦੇ ਆਂ ਗੱਲ। ਸਸ ਰੀ ਕਾਲ ਜੀ ਸਸ ਰੀ ਕਾਲ।